ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਚਾਲ।
ਵਧੀਆ, ਤੁਸੀਂ ਸੁਣਾਓ ਠੀਕ ਹੋ।
ਹਾਂਜੀ, ਬਸ ਠੀਕ ਹੀ ਹੈਗਾ ਹੈਗੀ ਆ, ਕੀ ਦੱਸਾਂ ਏ ਨਾ ਜਿਹੜੀ ਬਿਜਲੀ ਕਟੌਤੀ ਹੈ ਨਾ ਇਹਨੇ ਤੇ ਜੀਣਾ ਹੀ ਮੁਸ਼ਕਿਲ ਕਰਤਾ ਏ, ਕੱਲ ਸ਼ਾਮ ਤੋਂ ਸਾਡੀ ਲਾਈਟ ਗੁੱਲ ਹੈਗੀ, ਤੇ ਇਨਵਰਟਰ ਵੀ ਜਵਾਬ ਦੇ ਗਿਆ।
ਹਾਂ ਸਾਡੇ ਵੀ ਇੱਧਰ ਇਹੀ ਹਾਲ ਐ। ਤੋਂ ਉਪਰੋਂ ਗਰਮੀ ਦਾ ਮੌਸਮ ਉਪਰੋਂ ਬਿਜਲੀ ਵੀ ਇਤਨੀ ਜਾਂਦੀ ਐ। ਛੋਟਿਆਂ ਬੱਚਿਆਂ ਦਾ, ਬਜ਼ੁਰਗਾਂ ਦਾ ਬੜਾ ਬੁਰਾ ਹਾਲ ਹੋ ਗਿਆ, ਬਹੁਤ ਪਰੇਸ਼ਾਨ ਆ। ਸਾਡੀ ਕਲੋਨੀ ਵਿੱਚ ਵੀ ਮਤਲਬ ਪਾਣੀ ਦੀ ਮੋਟਰਾਂ ਵੀ ਨਹੀਂ ਚੱਲਦੀਆਂ ਪਈਆਂ। ਬਿਜਲੀ ਦੀ ਵੀ ਐ, ਇਸਦੇ ਨਾਲ ਪਾਣੀ ਦੀ ਵੀ ਉਹ ਹੈ ਬਹੁਤ ਕਟੌਤੀ ਹੁੰਦੀ ਪਈ ਆ।
ਸਹੀ ਗੱਲ ਆ, ਸਭ ਤੋਂ ਜ਼ਿਆਦਾ ਬੁਰਾ ਹਾਲ ਨਾ ਅ ਸਾਡਾ ਹੈਗਾ, ਆਪਾਂ ਪੜ੍ਹਨ ਵਾਲੇ ਹੈਗੇ ਆ। ਪੜ੍ਹਨ ਵਾਲੇ ਬੱਚੇ ਆ, ਤੇ ਸਾਡੀ ਜਿਹੜੀ ਪ੍ਰੀਸ਼ਾ ਹੈਗੀ ਐਂ ਉਹ ਸਿਰ ਤੇ ਹੈਗੀ ਐ। ਕੱਲ੍ਹ ਰਾਤ ਮੈਂ ਠੀਕ ਪੜ੍ਹਨ ਬੈਠੀ ਹਾਂ, ਤੇ ਠੀਕ ਮੇਰੇ ਪੜ੍ਹਨ ਦੇ ਟਾਈਮ ਤੇ ਲਾਈਟ ਚਲੀ ਗਈ, ਬਿਜਲੀ ਚਲੀ ਗਈ ਸੀ ਤੇ ਮੈਂ ਮੋਮਬੱਤੀ ਦੀ ਰੋਸ਼ਨੀ ਚ ਤੇ ਮੈਂ ਪੜ੍ਹ-ਪੜ੍ਹ ਨੀ ਸਕਦੀ, ਹੁਣ ਕਿੰਨਾ ਕੁ ਪੜਾਂਗੀ। ਤੇ ਜਿਹੜੀ ਮੇਰੀ ਔਨਲਾਈਨ ਕਲਾਸ ਸੀਗੀ। ਜਾਂ ਮੇਰੇ ਨੋਟ ਸੀਗੇ, ਉਹ ਪੜ੍ਹਨ ਵਾਲੇ ਫੋਨ ਚੋਂ ਉਹਦੇ ਵਿੱਚ ਵੀ ਮਤਲਬ ਮੈਨੂੰ ਮੈਨੂੰ ਛੂਟ ਅਹ ਮਤਲਬ ਕਿ ਵਿੱਚ ਮੇਰਾ ਚੱਲ ਹੀ ਨਹੀਂ ਰਿਹਾ ਸੀਗਾ, ਉਹ ਜਿਹੜਾ ਨੈਟ ਹੁੰਦਾ, ਉਹ ਵੀ ਨਹੀਂ ਚੱਲ ਰਿਹਾ ਸੀ। ਲਾਈਟ ਕਰਕੇ ਮੇਰੇ ਫੋਨ ਚ ਚਾਰਜਿੰਗ ਨਹੀਂ ਸੀ।
ਹਾਂ। ਹਾਂ, ਇਹ ਵੀ ਗੱਲ ਤੁਹਾਡੀ ਜਾਇਜ਼ ਹੀ ਐ, ਪੂਰੀ ਹੁਣ ਜਿਹੜੇ ਯੁਵਾ ਲੋਕ ਹੈ ਇਹੀ ਦੇਸ਼ ਦਾ ਭਵਿੱਖ ਐ। ਜੋੇ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੋਏਗੀ ਤਾਂ ਫਿਰ ਕਿਸ ਤਰ੍ਹਾਂ ਅੱਗੇ ਵੱਧਣਗੇ।
ਸਿਰਫ ਸਤ ਹੀ ਨੀ, ਸਾਰੇ ਦੁਕਾਨਦਾਰ ਵੀ ਛੋਟੇ ਮੋਟੇ ਦੁਕਾਨਦਾਰ ਆ, ਉਹ ਵੀ ਬੜੇ ਪਰੇਸ਼ਾਨ ਐ, ਇਨਵਰਟਰ ਵੀ ਬੰਦ ਹੋ ਜਾਂਦੇ ਆ, ਲਾਈਟ ਜਾਂਦੀ ਆ, ਫਰਿੱਜ ਬੰਦ ਹੋ ਜਾਂਦੇ ਐ। ਜਿਹੜਾ ਫਰਿਜਾਂ ਵਿੱਚ ਸਮਾਨ ਰੱਖਿਆ ਹੁੰਦਾ ਉਹ ਖ਼ਰਾਬ ਹੋ ਜਾਂਦਾ ਐ। ਇਸ ਨਾਲ ਕੰਮ ਕਾਰ ਵੀ ਠੱਪ ਹੋ ਜਾਂਦੇ, ਬਿਨਾਂ ਲਾਈਟਾਂ ਤੋਂ ਜਿਹੜੇ ਫੈਕਟਰੀਆਂ ਵਾਲੇ ਹੁੰਦੇ, ਉਹਨਾਂ ਦੀਆਂ ਮਸ਼ੀਨਾਂ ਬੰਦ ਹੋ ਜਾਂਦੀਆਂ।
ਸਹੀ ਗੱਲ ਐ, ਸਾਡੇ ਇੱਧਰ ਵੀ ਜਿਹੜੇ ਦੁਕਾਨਦਾਰ ਹੈ ਨਾ ਉਹਨਾਂ ਨੂੰ ਵੀ ਬੜੀ ਪਰੇਸ਼ਾਨੀ ਹੋ ਰਹੀ ਐ ਕਿ ਉਹਨਾਂ ਦੇ ਜਿਹੜੇ ਫਰਿੱਜ ਹੈਗੇ, ਉਹਨਾਂ ਚ ਜਿਹੜਾ ਸਮਾਨ ਪਿਆ ਉਹ ਖ਼ਰਾਬ ਹੋਈ ਜਾ ਰਿਹਾ। ਤੇ ਵਪਾਰ ਉਹਨਾਂ ਦਾ ਠੱਪ ਹੋ ਗਿਆ, ਸਾਨੂੰ ਕੀ ਕਰਨਾ ਚਾਹੀਦਾ, ਜਿਹੜੇ ਬਿਜਲੀ ਵਿਭਾਗ ਵਾਲੇ ਨੇ ਨਾ ਉਹਨਾਂ ਕੋਲ ਅਧਿਕਾਰੀਆਂ ਕੋਲ ਸਾਨੂੰ ਜਾਣਾ ਚਾਹੀਦਾ, ਸਾਨੂੰ ਸੰਪਰਕ ਕਰਨਾ ਚਾਹੀਦਾ ਕਿ ਸਾਨੂੰ ਕਹਿਣਾ ਚਾਹੀਦਾ ਕਿ ਇੰਨੀ ਭਾਰੀ ਤੁਸੀਂ ਬਿਜਲੀ ਦੇ ਬਿੱਲ ਭਾਰ ਲੈਂਦੇ ਹੋ, ਸਾਡੇ ਕੋਲੋਂ ਬਿੱਲ ਆਪਾਂ ਭਰਦੇ ਹਾਂ, ਫੇਰ ਵੀ ਤੁਸੀਂ ਸਾਨੂੰ ਇੰਨੀ ਅਸੁਵਿਧਾ ਦੇ ਰਹੇ ਹੋ ਤੇ ਇਹਦਾ ਕੀ ਮਤਲਬ ਮਤਲਬ
ਹਾਂ, ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ, ਮਤਲਬ ਕਿ ਕੋਈ ਠੋਸ ਕਾਰਨ ਵੀ ਨਹੀਂ ਦਿੱਸਦੇ ਨਾ। ਮਤਲਬ ਪੈਸਾ ਵੀ ਪੂਰਾ ਲੈ ਲੈਂਦੇ ਆ, ਔਰ ਘੰਟੇ-ਘੰਟੇ ਤੱਕ ਬਿਜਲੀ ਕੱਟ ਕੇ ਰੱਖਦੇ ਆ। ਕਈ ਮਤਲਬ ਕਿ ਦਫ਼ਤਰਾਂ ਵਿੱਚ ਵੀ ਜਾਉ, ਸ਼ਿਕਾਇਤ ਕਰਨ ਵਾਸਤੇ ਉੱਧਰ ਕੋਈ ਜਵਾਬ ਹੀ ਨਹੀਂ ਦਿੰਦਾ ਸਹੀ। ਢੰਗ ਨਾਲ ਕੀ ਕੀ ਆ ਔਰ ਇਸ ਤੋਂ ਜਗਾ ਜਿਹੜੇ ਪਿੰਡ ਆ, ਪਿੰਡ ਦੀਆਂ ਵੀ ਲਾਈਟਾਂ ਬਹੁਤ ਮੁਸ਼ਕਿਲ ਹੈ ਉੱਧਰ ਵੀ ਬਹੁਤ ਖ਼ਰਾਬ ਹੈ, ਉਹਦੇ ਚ ਵੀ ਹਾਲਾਤ ਬਹੁਤ ਖਰਾਬ ਹੈ।
ਹਾਂਜੀ ਸਹੀ ਗੱਲ ਹੈ ਬਹੁਤ ਹਾਲਾਤ ਖ਼ਰਾਬ ਹੋ ਰਹੇ ਨੇ ਘੰਟੇ ਘੰਟੇ ਤੱਕ ਲਾਈਟ ਨੀ ਆਦੀ ਹੈ। ਤਾਂ ਮੈਨੂੰ ਲੱਗਦਾ ਹੈ, ਇਸਦਾ ਸਮਾਧਾਨ ਨਾ ਕੀ ਹੋ ਸਕਦਾ ਹੈ ਅਹ ਕਿਆ ਸਾਰਿਆਂ ਨੂੰ ਮਿਲ ਕੇ ਕੋਈ ਬੜਾ ਕਦਮ ਉਠਾਉਣਾ ਚਾਹੀਦਾ, ਤੁਹਾਨੂੰ ਲੱਗਦਾ ਕਿ ਆਪਾਂ ਕੀ ਕਰੀਏ।
ਹਾਂ ਮੈਨੂੰ ਵੀ ਲੱਗਦਾ ਕਿ ਸਾਰਿਆਂ ਨੂੰ ਮਤਲਬ ਕਿ ਮਤਲ ਪ੍ਰਸ਼ਾਸਨ ਕੋਲ ਜਾਣਾ ਚਾਹੀਦਾ ਉਹਨਾਂ ਨੂੰ ਸ ਔਰ ਮੁਹੇ ਵਾਲਾਰੇ ਸਭ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ, ਮਤਲਬ ਕਿ ਐਪਲੀਕੇਸ਼ਨ ਤੇ ਸਾਕਸ਼ਤ ਕਰਾਉਣੇ ਚਾਹੀਦੇ ਆ, ਸਭ ਨੂੰ ਜਾਣਾ ਚਾਹੀਦਾ ਨਾ ਉੱਧਰ
ਹਾਂਜੀ-ਹਾਂਜੀ ਮੈਂ ਸੁਣਿਆ ਤੇ ਹੈਗਾ ਕਿ ਵੀ ਹੈਗਾ ਇੱਕ ਸਥਾਨਿਕ ਵਿਧਾਇਕ। ਔਰ ਜਿਹੜਾ ਉੱਤਰ ਹਰਿਆਣਾ ਬਿਜਲੀ ਵਿਤਰਣ ਨਿਗ ਨਿਗਮ ਹੈਗਾ ਕੋਈ ਤੇ ਉਹਦੇ ਅਧਿਕਾਰੀਆਂ ਕੋਲ ਆਪ ਆਪਾਂ ਮਿਲ ਕੇ ਚੱਲਾਂਗੇ ਤੇ ਉਹਨਾਂ ਨੂੰ ਸਾਨੂੰ ਕਹਿਣਾ ਚਾਹੀਦਾ ਵੀ ਤੁਸੀਂ ਕੋਈ ਵਿਵਸਥਾ ਕਰੋ ਕਿ ਇੰਨੀ ਜ਼ਿਆਦਾ ਬਿਜਲੀ ਜਾ ਰਹੀ ਹੈ, ਤੇ ਸਾਡੇ ਜਿਹੜੇ ਉ ਛਾਤਰਗਣ ਹੈ ਉਹ ਕਿਵੇਂ ਪੜ੍ਹਨਗੇ ਪਰੀਕਸ਼ਾ ਸਾਡੇ ਸਿਰ ਤੇ ਹੈਗੀ ਹੈ ਹਨਾ ਤੇ ਹੁਣ ਪ੍ਰੀਕਸ਼ਾ ਦੇ ਸਮੇਂ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਬਿਜਲੀ ਦੀ, ਪਾਣੀ ਵੀ ਨੀ ਆ ਰਿਹਾ ਨਾਲ। ਧੋਣਾ ਵੀ ਹੁੰਦਾ ਬੰਦਾ ਨੇ ਰੋਟੀ ਪਾਣੀ ਵੀ ਕਰਨੀ ਹੁੰਦੀ ਐ, ਆਪਾਂ ਕਿਵੇਂ ਕਰੀਏ।
ਹਾਂ ਸਾਰੇ ਕੰਮ ਹੀ ਲਾਈਟ ਨਾਲ ਹੀ ਹੈਗੇ ਆ। ਪਾਣੀ ਦਾ ਵੀ ਹੋ ਗਿਆ ਘਰਾਂ ਦੇ ਕੰਮ ਵੀ ਹੋ ਗਏ, ਜੇ ਲਾਈਟ ਆਏਗੀ ਤਾਂ ਹੀ ਪਾਣੀ ਆਏਗਾ। ਪਾਣੀ ਆਏਗਾ ਤਾਂ ਨਹਾਣਾ ਧੋਣਾ ਹੋਏਗਾ, ਖਾਣਾ ਵਗੈਰਾ ਪਕਾਣਾ ਹੋਏਗਾ ਸਭ ਕੁਛ ਲਾਈਟ ਨਾਲ ਹੀ ਹੈ। ਜੇ ਇਹੀ ਨਹੀਂ ਰਈ ਹਾਂ ਤੁਸੀਂ ਠੀਕ ਕਹਿ ਰਹੇ ਹੋ, ਸਾਨੂੰ ਸਭ ਨੂੰ ਮਿਲ ਕੇ ਜਾਣਾ ਚਾਹੀਦਾ।
ਹਾਂਜੀ ਮੈਂ ਵੀ ਇਹੀ ਸੋਚ ਰਿਹਾ ਕਿ ਸਾਨੂੰ ਨਾ ਅਹ ਕਿ ਇੱਕ ਕੋਸ਼ਿਸ਼ ਕਰਨੀ ਚਾਹੀਦੀ। ਕਿ ਜਿਹੜਾ ਅੱਜ- ਕੱਲ੍ਹ ਹੈ ਸੋਸ਼ਲ ਮੀਡੀਆ ਚੱਲ ਗਏ ਨੇ ਫੋਨ ਚੱਲ ਗਏ ਨੇ, ਸਾਨੂੰ ਫੋਨ ਦਾ ਇਸਤੇਮਾਲ ਕਰਕੇ ਕਿ ਇਹ ਸਮੱਸਿਆ ਨੂੰ ਉਠਾਉਣਾ ਚਾਹੀਦਾ, ਤਾਂ ਕਿ ਜਿਹੜੇ ਉੱਚ ਅਧਿਕਾਰੀ ਨੇ ਨਾ ਉਹਨਾਂ ਤੱਕ ਸਾਡੀ ਆਵਾਜ਼ ਸਿੱਧੀ ਪਹੁੰਚ ਚੇ ਉਹ ਸਮਝਣਕਿ ਸਾਡੀ ਜਿਹੜੀ ਇਹ ਸਮੱਸਿਆ ਹੈ, ਇਹ ਛੋਟੀ ਸਮੱਸਿਆ ਨਹੀਂ ਹੈ। ਕਿਉਂਕਿ ਇੱਕ ਬੰਦੇ ਦੀ ਸਮੱਸਿਆ ਨਹੀਂ ਹੈਗੀ ਐ, ਇਹ ਘੱਟੋ- ਘੱਟ ਮੈਨੂੰ ਲੱਗਦਾ ਹੈ ਪੂਰੀ ਜਨਤਾ ਦੀ ਸਮੱਸਿਆ।
ਹਾਂ ਤੁਸੀਂ ਇਹ ਠੀਕ ਕਹਿ ਰਹੇ ਹੋ, ਜਿਹੜੀ ਯੁਵਾ ਜਨਰੇਸ਼ਨ ਹੈ ਅੱਜ ਦੀ ਆਵਾਜ਼ ਦੀ ਨਵੀਂ ਇਹਨਾਂ ਦੀ ਆਵਾਜ਼ ਅੱਜ ਦੀ ਬਹੁਤ ਬੜੀ ਤਾਕਤ ਹੈ, ਜੇ ਸਾਰੇ ਮਿਲਕ ਅਧਿਕਾਰੀ ਕੋਲ ਜਾਣ ਇਕੱਠੇ ਹੋ ਆਵਾਜ਼ ਜੁਟਾਉਣ ਦਾ ਕੋਈ ਸੁਧਾਰ ਹੋ ਸਕਦਾ ਹੈ।
ਹਾਂਜੀ ਕਿਉਂਕਿ ਆਪਾਂ ਸਾਰਿਆਂ ਨੂੰ ਮਿਲ ਕੇ ਜਾਣਾ ਪਏਗਾ, ਆਪਾਂ ਜਿਸ ਸਾਰੇ ਮਿਲ ਕੇ ਨਹੀਂ ਜਾਵਾਂਗੇ ਤਾਂ ਕੋਈ ਸੁਧਾਰ ਨੀ ਹੋਊਗਾ, ਤੇ ਆਪਾਂ ਜਿਹੜੇ ਯੁਵਾ ਹੈ ਉਹੀ ਤੁਸੀਂ ਸਹੀ ਗੱਲ ਕਹਿ ਕਹਿ ਲਓ ਕਿ ਆਪਾਂ ਹੀ ਦੇਸ਼ ਦੀ ਦੇਖੋ ਤਾਕਤ ਹੈਗੇ ਆ। ਤੇ ਆਪਾਂ ਮਿਲ ਕੇ ਚੱਲਦੇ ਹਾਂ, ਅਧਿਕਾਰੀਆਂ ਕੋਲ ਇੱਕ ਵਿਵਸਥਾ ਬਣਾਣੇ ਹਾਂ ਕਿ ਸੁਧਾਰ ਕਰੋ ਠੀਕ ਹੈ, ਕੱਲ ਸਵੇਰੇ ਆਪਾਂ ਦੇਖਦੇ ਹਾਂ ਸਾਰੇ ਮਿਲ ਕੇ ਚੱਲਦੇ ਆ ਫਿਰ।
ਹਾਂ ਸਭ ਨੂੰ ਹੋਰ ਆਪਣੇ ਨਾਲ ਮਿਲੇ ਨਾ ਯੁਵਾ ਉਹਨਾਂ ਨੂੰ ਵੀ ਕਹਾਂਗੇ ਸਾਰੇ ਇੱਕਜੁੱਟ ਹੋ ਕੇ ਜਾ ਆਵਾਂਗੇ ਬੋਲਾਂਗੇ ਤਾਂ ਹੀ ਸੁਣਵਾਈ ਹੋਏਗੀ ਦੇਖੋ ਇੱਕ ਬੰਦਾ ਕੋਈ ਜਾਏ ਇੱਕ ਦੋਨਾਂ ਦਾ ਦੇਖੋ ਕੋਈ ਗੱਲ ਬਣਦੀ ਨੀ ਹੈ ਜੇ ਸਾਰੇ ਇਕੱਠੇ ਹੋਣ ਇੱਕਜੁੱਟ ਹੋ ਕੇ ਜਾਣ ਸਾਰੇ ਯੁਵਾ। ਫਿਰ ਤਾਂ ਗੱਲ ਵੀ ਬਣੇਗੀ।
ਉਹੀ ਤੇ ਨਾ ਜਿਹੜੀ ਇਹ ਬਿਜਲੀ ਕਟੌਤੀ ਹੈ, ਇਡੀਹ ਇਹਦੀ ਤੇ ਸਾਨੂੰ ਸ਼ਿਕਾਇਤ ਦਰਜ ਕਰਾਣੀ ਪਏਗੀ, ਕਿਉਂਕਿ ਸਮੱਸਿਆ ਦਿਨ ਬ ਦਿਨ ਵੱਧ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ। ਤੇ ਕੋਈ ਸੁਝਾਵ ਹੋ ਨੀ ਰਿਹਾ ਕੋਈ ਇਲਾਜ ਇਹਦਾ ਹੋ ਨੀ ਰਿਹਾ ਤੇ ਸਾਨੂੰ ਮਿਲ ਕੇ ਜਾਣਾ ਹੀ ਪਏਗਾ ਜਿਹੜਾ ਹੈ ਉੱਤਰ ਹ ਜਿਹੜਾ ਜੋ ਵੀ ਹੈਗਾ ਮਤਲਬ ਬਿਜਲੀ ਦਾ ਵਿਤਰਣ ਨਿਗਮ ਹੈ ਉੱਥੇ ਸਾਨੂੰ ਜਾਣਾ ਪਏਗਾ। ਤੇ ਸਾਨੂੰ ਸ਼ਿਕਾਇਤ ਦਰਜ ਕਰਨੀ ਪਏਗੀ, ਤਾਂ ਕਿ ਉਹਨਾਂ ਕੋਲ ਜਾਣਕਾਰੀ ਪਹੁੰਚੇ ਮੈਨੂੰ ਤਾਂ ਲੱਗਦਾ ਉ ਉਹਨਾਂ ਨੂੰ ਕੋਈ ਜਾਣਕਾਰੀ ਵੀ ਨੀ ਇਸ ਬਾਰੇ ਤੇ ਉਹਨਾਂ ਨੂੰ ਜਾਣਕਾਰੀ ਤਾਂ ਸਾਨੂੰ ਦੇਣੀ ਪਏਗੀ ਹਨਾ।
ਹਾਂ ਇੱਕ ਵਾਰ ਜਾ ਕੇ ਸਾਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਨਾ ਤਾਂ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਜੇ ਅਸੀਂ ਸਾਰੇ ਸਾਰੇ ਇਕੱਠੇ ਮਿਲ ਕੇ ਜਾਵਾਂਗੇ ਉੱਧਰ
ਤਾਂ ਹੀ ਪਤਾ ਲੱਗੇਗਾ ਕੀ ਸਮੱਸਿਆ ਹੈ, ਤਾਂ ਹੀ ਸਮੱਸਿਆ ਦਾ ਕੋਈ ਹੱਲ ਹੋ ਸਕੇਗਾ। ਇਸ ਤਰ੍ਹਾਂ ਕਰਨਾ ਮੈਂ ਵੀ ਆਪਣੇ ਜਿਹੜੇ ਨਾਲ ਦੇ ਯੁਵਾ ਉਹਨਾਂ ਨੂੰ ਸਾਰਿਆਂ ਨੂੰ ਇਕਜੁੱਟ ਕਰਾਂਗੀ, ਤੁਸੀਂ ਵੀ ਕਰਨਾ ਸਾਰਿਆਂ ਨੂੰ। ਫਿਰ ਇਕੱਠੇ ਹੋ ਕੇ ਮਿਲਾਂਗੇ ਸਾਰੇ ਫਿਰ ਚੱਲਾਂਗੇ ਨਾਲ।
ਸਾਰਿਆਂ ਨੂੰ ਆਪਾਂ ਇਕੱਠਾ ਕਰ ਲਾਂਗੇ ਉਹੀ ਮੈਂ ਸੋਚ ਰਹੀ ਹਾਂ, ਤੁਸੀਂ ਉੱਧਰ ਦੇ ਆਪਣੇ ਵੀ ਇਕੱਠੇ ਕਰ ਲਓ ਬੰਦੇ। ਆਪਾਂ ਵੀ ਕਰ ਲਵਾਂਗੇ ਆਪਾਂ ਮਿਲ ਕੇ ਚੱਲਦੇ ਹਾਂ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਹੈ ਉਹਨਾਂ ਕੋਲ ਆਪਾਂ ਆਪਣੀ ਸ਼ਿਕਾਇਤ ਦਰਜ ਕਰਾਵਾਂਗੇ ਕਿਉਂਕਿ ਜਿਹੜੀ ਸਾਡੀ ਪੜ੍ਹਾਈ ਹੈ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਮੋਮਬੱਤੀ ਨਾਲ ਆਪਾਂ ਕਿੰਨਾ ਹੀ ਪੜ ਲਾਂਗੇ ਕਿੰਨਾ ਹੀ ਕਿੰਨੀ ਕੁ ਮੋਮਬੱਤੀ ਆਪਾਂ ਰੱਖ ਲਵਾਂਗੇ ਹਨਾ। ਮੋਮਬੱਤੀ ਦੀ ਪੜ੍ਹਾਈ ਚ ਤਾਂ ਤੁਹਾਨੂੰ ਪਤਾ ਪੜਨ ਪੜ੍ਹਨ ਨੀ ਹੁੰਦਾ।
ਨੀਂਹ ਪੜ੍ਹਨ ਵੀ ਨੀ ਆਦਾ ਉਪਰੋਂ ਅੱਖਾਂ ਵੀ ਖਰਾਬ ਹੁੰਦੀ ਹੈ ਮਨ ਹੀ ਨਹੀ ਲੱਗਦਾ ਜਦ ਤਾਂ ਪੂਰੀ ਰੋਸ਼ਨੀ ਨਾ ਮਿਲੇ ਪੜ੍ਹਾਈ ਚ ਮਨ ਹੀ ਨਹੀ ਲੱਗਦਾ।
ਸਹੀ ਗੱਲ ਹੈ ਜੀ ਰੋਸ਼ਨੀ ਬਹੁਤ ਜ਼ਰੂਰੀ ਹੈ ਜੇ ਆਪਾਂ ਮੋਮਬੱਤੀ ਦੀ ਰੋਸ਼ਨੀ ਚ ਪੜ੍ਹਦੇ ਰਹਾਂਗੇ ਨਾ ਤੇ ਫੇਰ ਕੀ ਹੋਣਾ ਸਾ ਸਾਡੀ ਅੱਖਾਂ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਾਡੀ ਅੱਖਾਂ ਖਰਾਬ ਹੋਣਗੀ ਠੀਕ ਹੈ ਅੱਖਾਂ ਖ਼ਰਾਬ ਹੋਣਗੀ ਫਿਰ ਸਾਨੂੰ ਚਸ਼ਮਾ ਲੱਗਣਗੇ ਫੇਰ ਉਹ ਵੀ ਤਾਂ ਠੀਕ ਨੀ ਹੈਗਾ ਨਾ।
ਹਾਂ ਮੋਮਬੱਤੀ ਚ ਹੋਇਆ ਦਸ ਪੰਦਰਾਂ ਮਿੰਟ ਜੇ ਇਤੇ ਵੱਡੇ-ਵੱਡੇ ਕਟ ਦੋ ਘੰਟਿਆਂ ਦੇ ਲਗਦੇ ਘੰਟੇ ਦੇ ਲੱਗ ਜਾਂਦਾ ਹੈ। ਉਸ ਵਿੱਚ ਇਦਰ ਨੀ ਚੱਲ ਪਾਏਗਾਾ। ਉਸ ਵਾਸਤੇ ਤਾਂ ਜਾਣਾ ਹੀ ਪਏਗਾ ਬਿਜਲੀ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ ਤਾਂ ਹੀ ਪ੍ਰੋਪਰ ਪੜ੍ਹਾਈ ਹੋ,
ਜੀ ਜੀ ਸਹੀ ਗੱਲ ਕਹਿ ਰਹੇ ਹੋ ਬਿਜਲੀ ਦਾ ਹੋਣਾ ਬਹੁ ਬਤ ਜ਼ਰੂਰੀ ਹੈ ਕਿਉਂਕਿ ਦੇਖੋ ਪਾਣੀ ਪੂਣੀ ਵੀ ਚਾਹੀਦਾ ਜਿਹੜੀ ਮੋਟਰ ਹੈ ਉਹ ਵੀ ਬਿਜਲੀ ਨਾਲ ਚੱਲੇਗੀ ਜੇ ਮੋਟਰ ਨਹੀ ਚੱਲੇਗੀ ਆਪਾਂ ਪਾਣੀ ਕਿੱਥੋਂ ਪਾਲਾਂਗੇ।
ਹਾਂ ਇਹ ਤੇ ਹੈ ਅੱਜ ਪਾਣੀ ਵੀ ਪਾਣੀ ਵੀ ਦੇਖੋ ਜ਼ਰੂਰੀ ਹੈ, ਬਿਜਲੀ ਦੇ ਨਾਲ ਨਾਲ ਪਾਣੀ ਵੀ ਬਹੁਤ ਜ਼ਰੂਰੀ ਹੈ।
ਗਰਮੀ ਵਿੱਚ ਬੰਦਾ ਪਾਣੀ ਤੋਂ ਬਿਨਾਂ ਵੀ ਨੀ ਰਹਿ ਸਕਦਾ ਜੇ ਕਹੀਏ ਕਿ ਚਲੋ ਰਹਿ ਲਾਂਗੇ।
ਗਰਮੀ ਚ ਤਾਂ ਦੇਖੋ ਬੰਦੇ ਇਧ ਤਿੰਨ-ਤਿੰਨ ਵਾਰ ਤੇ ਨਹਾਨੇ ਆ ਸਵੇਰ ਹੋ ਗਿਆ ਸ਼ਾਮੀ ਹੋ ਗਿਆ ਰਾਤੀ ਵੀ ਨਹਾ ਕੇ ਹੀ ਸੋਹਣਾ। ਸਾਰਿਆਂ ਨੇ ਗਰਮੀ ਇੰਨੀ ਪੈ ਰਹੀ ਹੈ।
ਹਾਂ ਗਰਮੀ ਇੰਨੀ ਪੈ ਰਹੀ ਹੈ। ਉੱਪਰੋਂ ਬਿਜਲੀ ਨਹੀਂ ਅੱ ਚੁੱਕੀ ਹੋਈ ਹੈ ਬਿਜਲੀ ਨੀ ਹੈ ਤਾਂ ਪਾਣੀ ਨੀ ਹੈ। ਪਾਣੀ ਨੀ ਹੈ ਤਾਂ ਘਰ ਦੇ ਕੰਮ ਬੰਦ ਹੈ ਸਾਰੇ ਦੁਕਾਨ ਦੇ ਕੰਮ ਸਾਰੇ ਕੰਮ ਹੀ ਬਣਦੀ ਹੈ।
ਉਹੀ ਤੇ ਨਾ ਤਾਂ ਹੀ ਮੈਂ ਉਹੀ ਸੋਚ ਰਹੀ ਸੀਗੀ। ਫਿਰ ਆਪਾਂ ਐਵੇ ਹੀ ਕਰਦੇ ਹਾਂ ਸਵੇਰੇ ਦੇਖਦੇ ਹਾਂ ਆਪਾਂ ਚੱਲ ਕਿਉਂਕਿ ਹੁਣ ਤੇ ਲੇਟ ਹੋ ਗਿਆ। ਟਾਈਮ ਬਹੁਤ ਜ਼ਿਆਦਾ ਤੇ ਆਪਾਂ ਸਵੇਰੇ ਚੱਲਾਂਗੇ ਅਧਿਕਾਰੀਆਂ ਕੋਲ ਠੀਕ ਹੈ ਤੁਸੀਂ ਬੰਦੇ ਇਕੱਠੇ ਕਰ ਲਿਓ ਥੋੜੇ ਥੋੜੇ ਮੈਂ ਬੰਦੇ ਲੈ ਲਾਂਗੇ ਆਪਣੇ ਨਾਲ ਤੇ ਆਪਾਂ ਅਹ ਜਿਹੜੀ ਸ਼ਿਕਾਇਤ ਆ ਦਰਜ ਕਰਾਉਦੇ ਹਾਂ
ਆਸ਼ ਜਦ ਕਰਵਾ ਲੈਂਦੇ ਜਦ ਇਕੱਠੇ ਹੋਵਾਂਗੇ। ਮਤਲਬ ਫੋਨ ਕਰ ਲੈਣਾ ਤੁਸੀਂ ਮੈਨੂੰ ਮੈਸੇਜ ਕਰ ਲੈਣਾ ਕਿੱਥੇ ਮਿਲਣਾ ਸਾਰੇ ਇਕੱਠੇ ਹੋਵਾਂਗੇ ਨਾ ਜਿੱਧਰ ਦੱਸ ਦੇਣਾ ਮੈਨੂੰ ਉੱਥੇ ਸਾਰੇ ਇਕੱਠੇ ਹੋ ਜਾਗੇ। ਫਿਰ ਇਕੱਠੇ ਹੋ ਕੇ ਚੱਲਾਂਗੇ ਸਾਰੇ ਮਿਲ ਜੁਲ ਕੇ ਚੱਲਾਂਗੇ।
ਠੀਕ ਆ ਜੀ ਮਿਲ ਜੁਲ ਕੇ ਚੱਲਾਂਗੇ ਕਿਉਂਕਿ ਦੇਖੋ ਜੋਂ ਜੇ ਆਪਾਂ ਜੁੱਟ ਹੋ ਕੇ ਚੱਲਾਂਗੇ ਨਾ ਤਾਂ ਹੀ ਕੁੱਛ ਸਮੱਸਿਆ ਦਾ ਸਮਾਧਾਨ ਨਿਕਲੇਗਾ ਜੇ ਇੱਕ ਬੰਦਾ ਜਾਏਗਾ ਤੇ ਤੇ ਉਹਨਾਂ ਨੇ ਕੋਈ ਸੁਣਵਾਈ ਨੀ ਕਰਨੀ ਸਾਡੀ ਸਾਨੂੰ ਘੱਟੋ ਘੱਟ ਦਸ ਬਾਰਾਂ ਬੰਦੇ ਨੂੰ ਤਾਂ ਜਾਣਾ ਹੀ ਪਏਗਾ।
ਹਾਂ। ਕੱਠੇ ਜਾਵਾਂਗੇ ਸਾਰੇ ਇਕਜੁੱਟ ਹੋ ਕੇ ਜਾਵਾਂਗੇ ਆਵਾਜ਼ ਉਠਾਵਾਂਗੇ ਤਾਂ ਈ ਕੋਈ ਗੱਲ ਸਾਡੀ ਸੁਣੇਗਾ ਇੱਕ ਬੰਦੇ ਦੀ ਤਾਂ ਕੋਈ ਵਾਜ਼ ਸੁਣਦਾ ਈ ਨੀ।
ਨਾ ਜੀ ਨਾ ਇੱਕ ਬੰਦੇ ਦੀ ਕੋਈ ਸੁਣਵਾਈ ਨੀ ਹੈਗੀ ਮੈਂ ਦੇਖ ਲਿਆ ਕਰਕੇ ਸਾਡੀ ਪਹਿਲੇ ਗਲੀ ਚ ਵੀ ਕੋਈ ਮਤਲਬ ਮਾੜੀ ਮੋਟੀ ਛੋੜੀ ਜੀ ਮਤਲਬ ਮਾੜੀ ਮੋਟੀ ਤੇ ਨੀ ਕੈ ਸਕ ਦੇ ਇੱਕ ਵੱਡੀ ਸਮੱਸਿਆ ਸੀਗੀ। ਔ ਹੋਈ ਸੀ ਓਦਾ ਵੀ ਕੋਈ ਸਮਾਧਾਨ ਨੀ ਕੱਢਿਆ ਐਨਾਂ ਨੇ ਤੇ ਹੁਣ ਐ ਤੇ ਬੋਤ ਜਾਦਾ ਹੀ ਹੋ ਗਿਆ ਕੈ ਮਤਲਬ ਕਿ ਦੋ ਦਿਨ ਹੋਗਿਆ ਨੇ ਏਨਾਂ ਨੇ ਇੰਨੀ ਜੇ ਮਤਲਬ ਕਿ ਇਨਾਂ ਟਾਈਮ ਹੋ ਗਿਆ ਕਿ ਓਨਾ ਨੇ ਬਿਜਲੀ ਕੱਟੀ ਹੋਈ ਐ ਤੇ ਫੇਰ ਮੈਂ ਸੋਚ ਰੀ ਹਾਂ ਕੀ ਹੁਣ ਸਾਨੂੰ ਜਾਣਾ ਈ
ਹਾਂਜੀ-ਹਾਂਜੀ ਚਲੋ ਠੀਕ ਐ ਤੁਸੀਂ ਕਰ ਦੇਨਾ ਮੈਨੂੰ ਮੈਸੇਜ ਕਰ ਦੇਣਾ ਸਵੇਰੇ। ਫਿਰ ਅਸੀਂ ਜੇ ਕਿੱਥੇ ਮਿਲਣਾ ਸਾਰੇ ਮੈਂ ਕੱਠੇ ਕਰ ਲਾਂਗੀ ਸਾਰੇ ਦੱਸ ਦੇਣਾ ਫਿਰ ਕੱਠੇ ਹੋ ਜਾਣਗੇ ਸਵੇਰੇ ਸਾਰੇ।
ਠੀਕ ਆ ਜੀ ਫੇਰ ਐਵੇਂ ਕਰ ਲਾਂਗੇ ਤੁਸੀਂ ਵੀ ਚੱਲ ਨਾ ਮੈਂ ਵੀ ਆਪਣੇ ਇੱਧਰ ਦੇ ਕਰ ਲਾਂਗੀ ਥੋੜੇ ਮਾ ਮਾੜੇ ਮੋਟੇ ਬੰਦੇ ਤੇ ਆਪਾਂ ਸਵੇਰੇ ਜਾ ਕੇ ਜੇੜੀ ਬਿਜਲੀ ਦੀ ਕਟੌਤੀ ਹੋਈ ਜਾ ਰੀ ਐ ਬਾਰ ਬਾਰ ਐਦਾ ਕੁੱਛ ਇਲਾਜ ਕਰਦੇ ਆ ਜਾ ਕੇ ਕੱਲ ਫੇਰ ਆਪਾਂ ਠੀਕ ਆ ਫੇਰ ਮੈਂ ਤੁਹਾਨੂੰ ਮਿਲਦੀ ਆ ਕੱਲ੍ਹ
ਹਾਂਜੀ ਠੀਕ ਐ ਜੀ ਚਲੋ ।
ਮਿਲਦੇ ਆ ਸਵੇ ਠੀਕ ਆ ਸਤਿ ਸ੍ਰੀ ਅਕਾਲ ਜੀ।